ਹੈਲੋ, ਸਤਿ ਸ਼੍ਰੀ ਅਕਾਲ ਜੀ।
ਭਾਜੀ ਹੋਰ ਠੀਕ ਹੋ?
ਹੋਰ ਕਿਵੇਂ ਯਾਦ ਕੀਤਾ।
ਬਸ ਉਹ ਜਿਹੜਾ ਸਲਾਹ ਲੈਣੀ ਸੀ ਐਕਟਿਵਾ ਬਾਰੇ।
ਅੱਛਾ, ਸੈਕਟਰਾ ਤੁਹਾਡੇ ਤੇ ਹੈਗੀ ਹੈ ਨਾ ਤੁਹਾਡੇ ਬ੍ਰਦਰ ਔਰ ਸਿਸਟਰ ਚਲਾ ਰਹੇਂ ਏ।
ਹਾਂ ਹਾਂਜੀ ਹਾਂਜੀ ਨਹੀਂ ਉਹ ਸਲਾਹ ਚ ਲੈਣੀ ਸੀ ਵੀ ਪੈਟਰੋਲ ਵਾਲੀ ਲਈਏ ਇਲੈਕਟ੍ਰਿਕ ਲਈਏ ਕਿਹੜੀ ਵਧੀਆ ਹੈਗੀ ਐਂ।
ਅੱਛਾ ਅੱਛਾ ਅੱਛਾ ਉਹ ਅੱਜ ਕੱਲ ਤੇ ਮਾਰ ਬਾਈ ਇਤਨੀ ਵਰਾਇਟੀਆਂ ਹੈ ਨਾ! ਤੇ ਬਾਜ਼ਾਰ ਜਾ ਕੇ ਦੇਖ ਕੋ ਮਤਲਬ ਕਿਤਨੇ ਹੀ ਸ਼ੋਰੂਮ ਖੁੱਲ ਗਏ ਹੈਂ।
ਹਂ ਹਂ।
ਤੇ ਆਪਣਾ ਦੇਖੋ, ਪਹਿਲੇੇ ਕੀ ਹੁੰਦਾ ਸੀ ਪਹਿਲੇ ਬੰਦਾ ਸਾਈਕਲ ਹੀ ਕਿਸੇ-ਕਿਸੇ ਕੋਲ ਹੁੰਦੀ ਸੀ ਨਹੀਂ।
ਹਾਂਜੀ ਹਾਂਜੀ।
ਕਿਉਂਕਿ ਪਹਿਲੇ ਆਪਣਾ ਘਰ ਦੇ ਨੇੜੇ ਤੇੜੇ ਬੰਦਾ ਕੰਮ ਕਰਦਾ ਸੀ। ਤੇ ਦੂਰ, ਦੂਰ ਜਾਂਦੇ ਦੀ ਲੋੜ ਪ ਪੈਂਦੀ ਨੀਂ ਸੀ।
ਹਾਂਜੀ।
ਤੇ ਫਿਰ ਦੇਖੋ ਫਿਰ ਸਾਈਕਲ ਤੋਂ ਫਿਰ ਆਪਣਾ ਮੋਟਰਸਾਈਕਲਾਂ ਜਾਂ ਸਕੂਟਰ ਆਏ। ਅਸੀਂ ਤੇ ਚਲਾਏ ਹੋਏ ਹਾਂ ਤੁਸੀਂ ਤੇ ਦੇਖੇ ਨੀ ਹੋਣੇ ਉਹ ਪੁਰਾਣੇ ਸਿਸਟਮ ਸਕੂਟਰ ਤੇ ਹੁੰਨਾ ਨਹੀਂ ਆਂਦੇ ਪਹਿਲੇ ਸਕੂਟਰ ਬੜੇ ਚੱਲਦੇ ਸੀ ਤੇ ਪਹਿਲੇ ਪੈਟਰੋਲ ਰੇਟ ਵੀ ਥੋੜਾ ਘੱਟ ਹੀ ਸੀ ਸੀ ਇਤਨਾ ਜਿਆਦਾ ਨਹੀਂ ਸੀ। ਹੁਣ ਪੈਟਰੋਲ ਹੁਣ ਕਿਉਂਕਿ ਦੇਖੋ ਕੁਛ ਅਹ ਮਿਡਲ ਈਸਟ ਵਿੱਚ ਜੋ ਹਾਲਾਤ ਬਣੇ ਉਹਦੇ ਕਰਕੇ ਨਾ ਤੇਲ ਦਾ ਰੇਟ ਬੜਾ ਵੱਧ ਗਿਆ
ਹਾਂਜੀ ਆ ਵੀ ਹੈ ਜੀ
ਤੇ ਹੁਣ ਘਰ ਦੇ ਖਰਚੇ ਬੰਦਾ ਬਜਟ ਖ਼ਰਾਬ ਹੋ ਜਾਂਦਾ। ਨਹੀਂ ਜਿੱਦਾਂ ਜਿੰਨੇ ਮੰਨ ਲਓ ਇੱਧਰ ਉਧਰ ਜਾਣਾ ਹੈ ਕੋਈ ਕੰਮ ਤੇ ਜਾਣਾ ਉਹਦਾ ਤੇ ਬਜਟ ਖਰਾਬ ਉਹ ਜਿਹੜਾ ਤੇਲ ਪੁਆ ਪੁਆ ਕੇ ਠੀਕ ਹੈ ਤੇ ਇਸ ਕਰਕੇ ਓਪਸ਼ਨ ਆ ਗਿਆ ਕਿ ਇਲੈਕਟ੍ਰਿਕ ਬਾਈਕ ਵੀ ਕੰਪਨੀਆਂ ਨੇ ਕੱਢਤੀਆਂ ਇਹਨਾਂ ਨੂੰ ਪਤਾ ਸੀ ਕਿ ਆਣ ਵਾਲੇ ਟਾਈਮ ਵਿੱਚ ਆਬਾਦੀ ਵੱਧੇਗੀ
ਹੂੰ ਹੂੰ।
ਤੇਲ ਦੀ ਲਾਗਤ ਵੀ ਵਧੇਗੀ ਉਸ ਹਿਸਾਬ ਨਾਲ ਅਤੇ ਇੱਕ ਅਲਟਰਨੇਟ ਕਿਸੇ ਦਿਮਾਗ ਵਿੱਚ ਆਇਆ ਕਿ ਇਲੈਕਟ੍ਰਿਕ ਵਹੀਕਲ ਜੋ ਹੈ ਸ਼ੁਰੂ ਕੀਤੇ ਜਾਣ ਹਨਾ ਦੇਖਲੋ ਸਭ ਤੋਂ ਪਹਿਲਾਂ, ਤੇ ਜਿਹੜੇ ਪਹਿਲੇ ਰਿਕਸ਼ੇ ਚੱਲਦੇ ਹੁੰਦੇ ਸੀ ਬਾਈ ਦੋ ਸਵਾਰੀਆਂ ਬਿਠਾ ਕੇ ਖਿ ਪੈਡਲ ਮਾਰ ਕੇ ਖਿੱਚਦਾ ਹੁੰਦਾ ਸੀ ਹਨਾ। ਨਹੀਂ ਹੁਣ ਬੰਦਿਆਂ ਜਾਨ ਵੀ ਕਿੱਥੇ ਰਹਿ ਗਈ ਹੁਣ ਪਹਿਲੇ ਬੰਦੇ ਸੀ ਉਹ ਰਿਕਸ਼ਾ ਚਲਾਂਦੇ ਸੀ ਅਤੇ ਉਹ ਉਹਨਾਂ ਦਾ ਹੈਲਥ ਵੀ ਠੀਕ ਰਹਿੰਦੀ ਸੀ।
ਹਾਂਜੀ ਸਹੀ
ਹਾਂ ਪੈਡਲ ਮਾਰ ਕੇ ਥੱਕ ਜਾਂਦੇ ਸੀ ਐ ਪਸੀਨਾ ਆਂਦਾ ਸੀ ਔਰ ਐਨ ਬੁੱਕ ਭੁੱਖ ਤਿਆਗ ਪੂਰੀ ਲਗਣੀ ਔਰ ਆਰਾਮ ਨਾਲ ਨੀਦਰ ਵਧੀਆ ਆਣੇ ਬਾਕੀ ਚਲੋ ਉਹ ਨਾਲੇ ਟਾਈਮ ਇਹੋ ਜਾ ਹੈਗਾ ਹੁਣ ਉਹ ਕਿੱਥੇ ਹੁਣ ਜੋ ਬੰਦੇ ਜ਼ੋਰ ਲਗਾਉਣਾ ਸਿਰ ਹੈਗੇ ਨਾ ਸਿਹਤਾਂ ਨੇ।
ਹੂੰ ਐ ਵੀ ਹੈ ਹੂੰ ਹੂੰ।
ਹੁਣ ਦੇਖੋ ਮਿਊਰੀਆਂ ਸਿਸਟਮ ਆ ਗਿਆ ਮਿਊਰੀ ਚ ਬ ਚਾਰਜ ਕਰੋ ਇੱਕ ਦੋ ਘੰਟੇ ਮੇਰੇ ਲੱਗਦੇ ਹੋਣੇ ਚਾਰਜਿੰਗ ਕਰਨ ਵਿੱਚ ਅਤੇ ਦੇਖ ਲਓ ਕਿੰਨੀਆਂ ਮਜ਼ੂਰੀਆਂ ਸੜਕ ਤੇ ਨਜ਼ਾਰਾ ਹੀ ਮਤਲਬ ਅਲੱਗ ਹੀ ਹੁੰਦਾ ਐ। ਐਣ ਬਿਨਾਂ ਆਵਾਜ਼ ਤੋਂ ਚੁ ਚਾਰ ਨਿਕਲ ਜਾਂਦੀਆਂ ਹਨਾ।
ਸਹੀ ਕਿਹਾ।
ਹਾਂ ਉਹ ਰਿਕਸ਼ਾ ਪਹਿਲੇ ਵਿਚਾਰਾ ਖਿੱਚ-ਖਿੱਚ ਕੇ ਖੱ ਆ ਗਿਆ ਉਚਾਈ ਆ ਗਈ ਉਹਨੂੰ ਤੇ ਪੂਰਾ ਜੋਰ ਲੱਗ ਜਾਂਦਾ ਸੀ।
ਹਾਂਜੀ ਇਹ ਵੀ ਐ।
ਹੋਰ।
ਤੇ ਹਾਂਜੀ ਜੇ ਮੰਨ ਲਓ ਕਿਸੇ ਦੂਰ ਜਾਣਾ ਹੋਏ, ਤੇ ਇਲੈਕਟ੍ਰਿਕ ਚੱਲ ਜਾਏਗੀ ਐਕਟਿਵਾ ਜਾਂ ਫਿਰ ਪੈਟਰੋਲ ਵਾਲੀ ਇੱਥੇ ਜੋ
ਹਾਂ ਪਤਾ ਕੀ ਆ, ਅਗਰ ਤੇ ਦੇਖੋ ਤੁਸੀਂ ਦੂਰ ਜਾਣਾ ਆ। ਲੰਬੀ ਟਰੈਵਲਿੰਗ ਆ, ਲੰਬੀ ਟਰੈਵਲਿੰਗ ਮੀਨ ਆਹ, ਸੌ ਕਿਲੋਮੀਟਰ ਤੋਂ ਉੱਪਰ ਦੀ ਰਾਈਡ ਕਰਨੀ ਆ। ਤੁਸੀਂ ਆਉਣ ਜਾਣ ਹਨਾ, ਸੌ ਡੇਢ ਸੌ ਕਿਲੋਮੀਟਰ ਟ ਜਾਂ ਤੇ ਉਹਦੇ ਵਾਸਤੇ ਫਿਰ ਪਤਾ ਕੀ ਹੈ, ਫਿਰ ਪੈਟਰੋਲ ਵਾਲੀ ਬਾਈਕ ਹੀ ਠੀਕ ਰਹਿੰਦੀ ਹੈ। ਕਿਉਂਕਿ ਇੰਨੇ ਮੰਨ ਲਓ ਤੁਸੀਂ ਏ ਵੀ ਜਾਂਦੇ ਹੋ ਤੇ ਫਿਰ ਚਾਰਜਿੰਗ ਦੀ ਸਮੱਸਿਆ ਹੋ ਜਾਏਗੀ ਨਾ, ਕਿੱਥੇ ਕਰੋਗੇ ਚਾਰਜ ਹਾਲੇ ਇਤਨਾ ਐਡਵਾਂਸ ਐਡਵਾਂਸ ਸਿਸ ਹੋਇਆ ਨਹੀਂ ਕਿ ਹਰ ਜਗ੍ਹਾ ਪੈਟਰੋਲ ਵਾਂਗੂੰ ਪੈਟਰੋਲ ਪੰਪ ਵਾਂਗੂ, ਮਤਲਬ ਚਾਰਜਿੰਗ ਸਟੇਸ਼ਨ ਹੈਗਾ। ਤੇ ਚਾਰਜਿੰਗ ਸਟੇਸ਼ਨ ਤੇ ਵੀ ਚਾਰਜ ਕਰੋਗੇ ਤੇ ਟਾਈਮ ਲੱਗੇਗਾ।
ਹੂੰ ਹੂੰ।
ਦੇਖੋ, ਕੁਛ ਕੰਪਨੀਆਂ ਨੇ ਪਲਾਨਿੰਗ ਕੀਤੀ ਸੀ ਕਿ ਅਸੀਂ ਨਾ ਬੈਟਰੀ ਰਿਪਲੇਸਮੈਂਟ ਦੇ ਸਟੇਸ਼ਨ ਬਣਾਵਾਂਗੇ, ਜਿਵੇਂ ਪੈਟਰੋਲ ਪੰਪ ਹੁੰਦੇ ਆ ਨਾ।
ਹਾਂਜੀ ਹਾਂਜੀ।
ਬੰਦਾ ਕੋਈ ਗਿਆ ਨਾ, ਮੰਨ ਲਓ ਸੌ ਕਿਲੋਮੀਟਰ। ਉਹਦਾ ਹੁਣ ਡਾਊਨ ਹੋਣ ਆਲਾ ਐ। ਬੈਟਰੀ
ਅੱਛਾ-ਅੱਛਾ।
ਉਹ ਸਟੇ ਬੈਟਰੀ ਸਟੇਸ਼ਨ ਤੇ ਜਾ ਕੇ, ਬੈਟਰੀ ਚੇਂਜ ਕਰਾ ਲਏਗਾ, ਚਾਰਜ ਬੈ ਲਗਾ ਲਏਗਾ ਤਾਂ ਦੂਜੀ ਉਹਨਾ ਨੂੰ ਦੇਵੇਗਾ। ਪਰ, ਉਹ ਹਲੇ ਸਕਸੇ ਪੈਸ਼ਲ ਹੋ ਨੀ ਰਿਹਾ, ਪਤਾ ਨੀ ਕੁਛ ਕਮੀਆਂ ਹੋਣੀਆਂ ਜਾਂ ਕੁਛ ਪ੍ਰੋਬਲਮ ਪ੍ਰੋਬਲਮਸ ਸਾਰੀਆਂ ਆਉਣੀਆਂ
ਹੂੰ।
ਬਾਕੀ ਦੇਖੋ ਪਹਾੜੀ ਇਲਾਕੇ ਹੈਗੇ ਆ, ਉੱਥੇ ਫਿਰ ਪੈਟਰੋਲ ਵਾਲੇ ਜੋ ਇੰਜਨ ਹੈਗਾ ਉਹਦੇ ਚ ਪੂਰਾ ਜ਼ੋਰ ਲਗਾ ਸਕਦਾ। ਚੜ੍ਹ ਸਕਦਾ ਇਲੈਕ- ਤੇ ਵੀਕਲ ਦਾ ਵੇਖੋ ਹਾਲੇ ਡਾਊਟਫੁੱਲ ਐ। ਕਿ ਉਹ ਉੱਥੇ ਚੱਲ ਪਾਏਗਾ ਜਾਂ ਨਈਂ। ਕਿਉਂਕਿ ਉਹ ਬੈਟਰੀ ਪ ਪੂਰਾ ਕਰੰਟ ਬੈਟਰੀ ਜਲਦੀ ਡਾਊਨ ਹੋਏਗੀ। ਅਗਰ ਤੁਸੀਂ ਜ਼ੋਰ ਊਚਾਈਂ ਤੇ ਜਾਓਗੇ ਨਾ। ਬਾਕੀ ਕੇ ਦੇਖੋ ਮਾਰਕੀਟ ਵਿੱਚ ਬਜਟ ਦੇ ਹਿਸਾਬ ਨਾਲ ਨਾ ਤੁਸੀਂ ਬਹੁਤ ਸਾਰੀਆਂ ਵਰਾਇਟੀਆਂ ਹੈਗੀਆਂ ਨੇ ਇਹੀ ਵੀਕਲ ਦੀਆਂ ਹੁਣ ਤਾਂ ਜਿਵੇਂ ਬਸ ਪਹਿਲੇ-ਪਹਿਲੇ ਬਜਾਜ, ਵੈਸਪਾ ਦੇ ਸਕੂਟਰ ਆਂਦੇ ਸੀ। ਉਸੀ ਸਟਾਈਲ ਇੱਚ ਓਦੀ ਲੁਕ ਵਿਚ ਈ ਨਾਂ ਹੁਣ ਇਹ ਵੀ ਸਕੂਟਰ ਵੀ ਆ ਗਿਐ। ਦੇਖਣ ਨੂੰ ਐਵੇਂ ਲੱਗਦੇ ਆ ਜਿਵੇਂ ਸਕੂ ਹੈਗੇ ਐ।
ਹਂ
ਬਾਕੀ ਦੇਖੋ ਅਹ ਅੱਛੇ ਬ੍ਰਾਂਡ ਵੀ ਹੈਗੇ ਆ। ਅੱਛੇ ਬ੍ਰਾਂਡ ਦੇ ਤੁਸੀਂ ਅਗਰ ਈ ਵਿਕਲ ਲੈਣਾ ਚਾਹੁੰਦੇ ਓ ਤੇ ਜਿ ਦੇਖੋ ਨਾਮ ਤੇ ਹੁਣ ਮੈਂ ਕੀ ਡਿਸਕਸ ਕਰਾਂ। ਮੇਨ ਤੇ ਹਾਈ ਅੱਛੀ ਪ੍ਰੀਮੀਅਮ ਬ੍ਰਾਂਡ ਜਿਹੜੇ ਹੈ ਓਲਾ, ਐਥ ਇਹ ਜਿਆਦਾ ਮਤਲਬ ਵਿਸ਼ਵਸਨੀਏ ਹੈਗੇ ਮਤਲਬ ਜਿਨ੍ਹਾਂ ਤੇ ਟੱਰਸ ਵਰਦੀ ਕਹਿ ਲਓ ਹੈਨਾਂ।
ਅੱਛਾ ਅੱਛਾ।
ਬਾਕੀ ਹੋਰ ਬੜੇ ਸਾਰੇ ਬ੍ਰਾਂਡ ਐ। ਉਹ ਦੇਖੋ ਇਹਨਾਂ ਦੇ ਰੇਟ ਤੇ ਮਤਲਬ ਇੱਕ ਡੇਢ ਲੱਖ ਤੋਂ ਜ਼ਿਆਦਾ ਈ ਐ। ਮਤਲਬ ਇੱਕ ਲੱਖ ਤੋਂ ਉਪ ਪਰ ਈ ਹੈ। ਹਾਂ, ਜੋ ਇਹਨਾਂ ਨੇ ਇਕੋਨੋਮੀਕ ਮੋਡਲ ਕੱਢਿਆ ਓਲਾ ਜਾਂ ਉਬਰ ਓ ਇੱਕ ਤੇ ਰੇਂਜ ਘੱਟ ਹੋਏਗੀ। ਥੋੜ੍ਹਾ ਜਿਹਾ ਫੰਕਸ਼ਨ ਕੰਮ ਹੋਣਗੇ।
ਹੂੰ, ਹੂੰ।
ਉਹ ਫੇਰ ਸ ਸਸਤਾ ਬਣਾਤਾ ਜਿਹਦੀ ਸਪੀਡ ਤੇਜ਼ ਹੈਗੀ ਈ ਐ ਤੇ ਅਪ ਪਨਾ ਕਿਆ ਕਹਿੰਦਾ ਆ ਐਵਰੇਜ ਬੈਕ ਟਰੀ ਜੋ ਮਾਈਲੇਜ ਕੈ ਲੋ। ਕਿੰਨੇ ਕਿਲੋਮੀਟਰ ਚੱਲੇਗੀ। ਉਹ ਜ਼ਿਆਦ ਹੈ ਗਈ ਹੈ ਉਹਦੇ ਰੇਟ ਫੇਰ ਜਿਆਦਾ ਹੈਗੇ ਐ।
ਹਂ।
ਠੀਕ ਹੈ ਨਾ।
ਹਂ, ਹਂ।
ਬਾਕੀ ਦੇਖੋ ਹੋਰ ਕੰਪਨੀਆਂ ਨੇ ਵੀ ਕਈਆਂ ਨੇ ਬਣਾਈਆਂ। ਤੇ ਕਈਆਂ ਨੇ ਤੇ ਇਹ ਵੀ ਓਪਸ਼ਨ ਦਿੱਤਾ ਕਿ ਸਿੰਗਲ ਬੈਟਰੀ ਵਾਲੀ ਲ ਲੈਣਾ ਚਾਹੁੰਦੇ ਹੋ ਯਾ ਡਬਲ ਬੈਟਰੀ ਵਾਲੀ ਲੈਣਾ ਚਾਹੁੰਦੇ ਹੋ।
ਹਮ, ਹਮ ਤੇ ਇਹਨਾਂ ਚ ਉਹ ਵੀ ਹੁੰਦਾ ਐ
ਹੈਂ!
ਤੇ ਇਹਨਾਂ ਚ ਬੈਟਰ ਫਰਕ ਹੁੰਦਾ ਵੀ ਕਿਹੜੀ ਹੁੰਦੀ ਸੁਣਿਆ ਸੀ ਮੈਂ ਟਟੇਨੀਅਮ ਵਗੈਰਾ ਦਾ ਜਿਹੜੀ ਵੀ ਹੁੰਦੀ ਪਤਾ ਨਹੀਂ ਕੀ ਚੀਜ ਲਿਥਅਮ ਦੀ
ਹਾਂ ਲਿਥੀਅਮ ਬੈਟਰੀ ਬਹੁਤ ਹੀ ਟਰੱਸਟ ਵਰਦੀ ਹੈ ਬਾਇਲਾਂ ਵਿੱਚ ਮੇਰੇ ਖਿਆਲ ਲੀਥਮ ਵੀ ਪੈਂਦੀ ਐ, ਠੀਕ ਐ। ਇਸ ਤਰ੍ਹਾਂ ਦੇ ਲੈਡ ਏਸਿਡ ਬੈਡ ਰੀ ਵੀ ਹੈਗੀ ਐਂ, ਜੋ ਲੈਡ ਐਸਿਡ ਬੈਟਰੀ ਐ ਉਹ ਹੈ ਵੀ ਹੁੰਦੀਆਂ ਉਹ ਚਲਦੀਆਂ ਹੈਗੀਆਂ ਮਊਰੀ ਵਗੈਰਾ ਇੱਚ। ਉਹ ਤੇ ਚਲ ਜਾਂਦੀਆਂ। ਇੰਜਨ ਦਾ ਜਿੱਥੇ ਇੰਜਨ ਸੋਰੀ ਬੈਠਦਾ ਡਰਾਈਵਰ ਉਹਦੇ ਨੀਚੇ ਬੈਟਰੀਆਂ ਦਾ ਜਗਾ ਬਣਾਈ ਹੁੰ
ਅੱਛਾ, ਅੱਛਾ।
ਹਾਂ ਲੇਕਿਨ ਸਾਨੂੰ ਚਾਈਦੀ ਐ ਡਰਾਈ ਬੈਟਰੀ।
ਹਂ।
ਜਿਸ ਰਾਂ ਬਾਈਕ ਕਿਚ ਐ ਕੋਮ ਪੈਕਟ ਬੈਟਰੀ। ਕਹਿ ਲਓ ਔਰ ਉਹਦੀ ਬੈਟਰੀ ਐ ਕਾਊਂਟ ਹੁੰਦੀ ਹੈ ਉਹ ਮਿਲੀ ਜਿੰਨੇ ਜ਼ਿਆਦਾ ਮਿਲੀ ਐਪੀਅਰ ਹੋਣਗੇ ਨਾ ਉਹ ਓਨਾ ਟੈਮ ਕੱਢੇਗੀ ਯਾਨੀ ਕਿ ਉਨਾ ਜ਼ਿਆਦਾ ਕਿਲੋਮੀਟਰ ਤੁਸੀਂ ਇਹ ਵਹੀਕਲ ਨਾਲ ਟਰੈਵਲ
ਅੱਛਾ-ਅੱਛਾ।
ਹਾਂ ਇਹ ਹੁੰਦਾ ਹੁਣ ਮੰਨ ਲਓ ਕਿਸੇ ਨੇ ਸਿੰਗਲ ਬੈਟਰੀ ਲਵਾਈ ਹੈ ਉਹ ਉਹਦੀ ਮੰਨ ਲਓ ਐ ਅਵਰੇਜ ਹੈਗੀ ਹੈ ਕਿ ਸੱਠ ਕਿਲੋਮੀਟਰ ਉਹਨੇ ਚੱਲਨਾ। ਤੇ ਉਸ ਤੋਂ ਬਾਅਦ ਮਨ ਚੱਲਣਾ ਤੇ ਫੇਰ ਤੁਹਾਨੂੰ ਫੇਰ ਚਾਰਜ ਕਰਨਾ ਪਏਗਾ ਜਾਂ ਵਾਪਿਸ ਆਉਣਾ ਪਏਗਾ ਤੇ ਕਈ ਕੰਪਨੀਆਂ ਨੇ ਆਪਣੇ ਮੋ ਚ ਉਹ ਬਟਨ ਦਿੱਤਾ ਹੋਇਆ ਇੱਕ ਬੈਟਰੀ ਡਾਊਨ ਹੋਗੀ ਨਾ ਬਟਨ ਦਬਾਓ ਯਾਨੀ ਕਿ ਸੱਠ ਕਿਲੋਮੀਟਰ ਚੱਲ ਕੇ ਅੱਗੇ ਦੂਜੀ ਬੈਟਰੀ ਚਾਰਜ ਉਹ ਕਨੈਕਟ ਹੋਜੇਗੀ ਔਰ ਤੁਸੀਂ ਹੋੋਰ ਅੱਗੇ ਚੱਲ ਸਕਦੇ ਹੋ
ਅੱਛਾ ਅੱਛਾ
ਠੀਕ ਹੈ ਨਾ
ਤੇ ਬਾਕੀ ਦੇਖੋ ਦੋਨਾਂ ਦਾ ਆਪਣਾ ਆਪਣਾ ਫ਼ਾਇਦਾ ਹੈਗਾ ਪੈਟਰੋਲ ਵਾਲੀ ਜਿਹੜੀ ਗੱਡੀ ਹੈਗੀ ਹੈ ਉਹਦੀ ਜੋ ਅਹ ਮਤਲਬ ਜੋ ਉਹਦੀ ਮਜ਼ਬੂਤੀ ਹੈ
ਜ਼ਿਆਦਾ ਹੈਗੀ ਹੈ
ਅੱਛਾ ਅੱਛਾ
ਦੇਖੋ ਤੁਸੀਂ ਮੰਨ ਲਓ ਚਲਾਉਂਦੇ ਹੋ ਤੁਹਾਡੀ ਗ਼ਲਤੀ ਹੋਵੇ ਜਾਂ ਕਿਸੇ ਹੋਰ ਅਣਜਾਾਨ ਬੰਦੇ ਦੀ ਗ਼ਲਤੀ ਹੋਵੇ ਠੀਕ ਹੈ ਨਾ ਤੇ ਕਈ ਵਾਰੀ ਟੱਕਰ ਟੁੱਕਰ ਸਕ੍ਰੈਚ ਡੈਂਟ ਪੈ ਜਾਂਦੇ ਆ ਗੱਡੀ ਪਲਟ ਜਾਂਦੀ ਹੈ ਖੜੇ ਖੜੇ ਰੋਡ ਤੇ ਨਹੀਂ ਕਈ ਨਾ ਕਈ ਹਾਦਸਾ ਹੋ ਜਾਂਦਾ ਤੁਸੀਂ ਚਾਹੇ ਗ਼ਲਤ ਨਾ ਹੋ ਦੂਜਾ ਬੰਦਾ ਵੀ ਮੰਨ ਲਓ ਕੋਈ ਰੋਂਗ ਸਾਈਡ ਤੋਂ ਆ ਰਿਹਾ ਕੋਈ ਕਿਸੇ ਧਿਆਨ ਨੀ ਦਿੱਤਾ ਬਰੇਕਾਂ ਨੀ ਲੱਗੀਆਂ
ਹਾਂਜੀ ਹਾਂਜੀ
ਤੇ ਜਿਹੜੀ ਪੈਟਰੋਲ ਵਾਲੀ ਗੱਡੀ ਉਹ ਮੈਟਲ ਦੀ ਹੈ ਅਤੇ ਉਹਦੀ ਉਹ ਉਹਦੀ ਮਜ਼ਬੂਤੀ ਜ਼ਿਆਦਾ ਹੈਗੀ ਹੈ
ਹਮ ਹਮ
ਬਸ ਆ ਕੇ ਪੈਸੇ ਖਾਂਦੀ ਆ ਪੈਟਰੋਲ ਪਾਉਣਾ ਪੈਂਦਾ ਹਨਾ
ਹਮ ਹਮ
ਤੇ ਇਹਦੇ ਮੁਕਾਬਲੇ ਅਗਰ ਕੰਪੇਅਰ ਕੀਤਾ ਜਾਏ ਇਲੈਕਟ੍ਰੀਕਲ ਵਹੀਕਲ ਤੇ ਉਹਦੀ ਜੋ ਬੋਡੀ ਹੈ ਨਾ ਉਹ ਫੇਰ ਥੋੜਾ ਜਿਹਾ ਪਲਾਸਟ ਕ ਚਾਹਦੀ ਹੈ
ਹਾਂ ਪਲਾਸਟਿਕ ਸੁਣੀਆ ਸੀ ਮੈਂ
ਹੁਣ ਉਹ ਕੰਪਨੀਆਂ ਦੀ ਮਜਬੂਰੀ ਹੈਗੀ ਆ ਪਲਾਸਟਿਕ ਦੀ ਬਣਾਉਣਾ ਦੱਸੋ ਕਿਉਂ
ਕਿਉਂ
ਤੁਹਾਨੂੰ ਆਈਡੀਆ ਲਗਾ ਤੁਸੀਂ ਸੋਚੋ ਜ਼ਰਾ ਪਲਾਸਟਿਕ ਲੋਹੇ ਦੀ ਕਿਉਂ ਨੀ ਬਣਾਈ ਬੋਡੀ ਕੰਪਨੀਆਂ ਨੇ
ਅੱਛਾ ਉਹ ਜ਼ਿਆਦਾ ਹੈਵੀ ਹੋ ਜਾਂਦੀਆਂ ਨਾ ਫ਼ਿਰ ਬੈਟਰੀ ਵੀ ਗੀ ਇਹ ਤੇ ਕੱਚ ਨ ਪਾਏਗੀ ਇਨਾ
ਹਾਂ ਕਿਉਂਕਿ ਦੇਖੋ ਅਸੀਂ ਮੰਨ ਲਓ ਉਹਦੇ ਤੇ ਬਹਿੰਨਦੇ ਹਾਂ ਉਹ ਉਹ ਸਾਡਾ ਲੋਡ ਹੈਗਾ ਜਿਸ ਤਰ੍ਹਾਂ ਅਸੀਂ ਮੰਨ ਲਓ ਸਾਡਾ ਵੇਟ ਸੱਤਰ ਕਿੱਲੋ ਔਰ ਅਗਰ ਮੰਨ ਲਓ ਉਹਨਾਂ ਨੇ ਮੈ ਟਲ ਦੀ ਮਨਾ ਸੀ ਇਹ ਵਹਿਕਲ ਤੇ ਉਹਦਾ ਵੀ ਕੁਛ ਵੇਟ ਹੋਏਗਾ ਮੰਨ ਲਓ ਅੱਸੀ ਨੱਬੇ ਕਿੱਲੋ ਫਿਰ ਉਹ ਆਪਣਾ ਬਾਹਰ ਹੀ ਢੋ ਨਹੀਂ ਪਾਏਗੀ ਤੇ ਸਵਾਰੀ ਨੂੰ ਕੀ ਬਜਾਏਗੀ ਇਸ ਕਰਕੇ ਉਹ ਸਾਰਾ ਸਿਸਟਮ ਜੋ ਹੈ ਨਾ ਉਹ ਪਲਾਸਟਿਕ ਦਾ ਉਹਨਾਂ ਨੇ ਅਰੇਂਜ ਕੀਤਾ ਬਣਾਇਆ ਹੋਇਆ
ਹਮ ਹਮ
ਹੁਣ ਦੇਖੋ ਪਲਾਸਟਿਕ ਦਾ ਕੀ ਹੈ ਚਲੋ ਐਵਰੇਜ ਜਿੱਥੇ ਅੱਛੀ ਮਿਲ ਜਾਵੇਗੀ ਤੁਹਾਨੂੰ ਚਾਰਜਿੰਗ ਕਰੋਗਾ ਹੈ ਨਾ ਲੇਕਿਨ ਜਦੋਂ ਮ ਬਾਏ ਚਾਂਸ ਹਲਕੀ ਜਿਹੀ ਵੀ ਕਿੱਧਰ ਅੱਗੋਂ ਪਿੱਛੋਂ ਠੁੱਕ ਗਏ ਕੋਈ ਟੱਕਰ ਲੱਗ ਗਈ ਤੇ ਪਲਾਸ ਚਿਕਨੇ ਅਤੇ ਨਾਲੇ ਤ੍ਰੇੜ ਤ੍ਰੇੜਾਂ ਆ ਜਾਣੀਆਂ ਕਰੈਕ ਆ ਜਾਣੇ
ਹਮ ਹਮ
ਨਹੀਂ
ਬਿਲਕੁਲ ਜੀ
ਤੇ ਉਹਦੇ ਮਤਲਬ ਇਸ ਸੋ ਤਰੀਕੇ ਨਾਲ ਸੋਚਾਂਗੇ ਤੇ ਉਹਦੀ ਫਿਰ ਕੁਛ ਬੋਡੀ ਦੀ ਵੈਲਿਊ ਹੈ ਨਹੀਂ ਬਸ ਇਹ ਬਚ ਬਚ ਕੇ ਨਿਕਲਣਾ ਜਾਂ ਤੁਸੀਂ ਲੋਕਲ ਚਲਾਉਣੀ ਹੈ ਉਹਦੇ ਵਾਸਤੇ ਵਧੀਆ ਹੈ
ਹਮ ਹਮ
ਜਾਂ ਜ਼ਿਆਦਾ ਕੰਜਸਟਿਡ ਏਰੀਆ ਚਲਾ ਰਹੇ ਹੋ ਫਿਰ ਤੇ ਨਾਲ ਟਕਰਾਉਣ ਦੀ ਸੰਭਾਵਨਾ ਰਹੇਗੀ ਨਾ
ਹਾਂ ਤਾਂ ਹੈ ਹੀ ਬਿਲਕੁਲ
ਚਲਾ ਰਹੇ ਨਾ ਜਾਮ ਲਗਿਆ ਆਇਆ ਜਾਮ ਥੜਾ ਜਿਹਾ ਖੋਲਿਆ ਸਾਰੇ ਚੱਲ ਪਏ ਅੱਗੇ ਹੁਣ ਤੁਸੀਂ ਮੰਨ ਲਓ ਅਹ ਚੱਲ ਰਹੇ ਹੋ ਤੁਸੀਂ ਸਾਰੇ ਬੀੜ ਅੱਗੇ ਵਾਲੇ ਵਹੀਕਲ ਨੇ ਬ੍ਰੇਕਾਂ ਮਾਰੀਆਂ ਤੁਸੀਂ ਬ੍ਰੇਕ ਮਾਰਦੇ ਅਚਾਨਕ ਉਹ ਪਿੱਛੇ ਵਾਲਿਆਂ ਨੂੰ ਧਿਆਨ ਨਹੀਂ ਦਿਆ ਉਹਨੇ ਸਿੱਧਾ ਪਿੱਛੋਂ ਠੋਕ ਤੀ ਮਤਲਬ ਇਦਾਂ ਦੇ ਚਾਂਸਿਸ ਰਹਿੰਦੇ ਹੈ ਪਲਾਸਟਿਕ ਗੱਡੀਆਂ ਫੁੱਠਦੇ
ਹੂੰ ਹੂੰ ਅੱਛਾ। ਹਾਂ,
ਠੀਕ ਹੈ ਬਾਕੀ ਤੁਸੀਂ ਆਪਣੀ ਪਲੈਨਿੰੰ‍ਗ ਬਣਾਓ ਜੋ ਤੁਹਾਡੇ ਗੌਰਮਟ ਆ ਨਾ ਉਸ ਹਿਸਾਬ ਨਾਲ ਲਓ ਠੀਕ ਹੈ ਲੋਕਲ ਚਲਾਣੀ ਹੈ ਨਾ ਫੇਰ ਪਲਾਸਟਿਕ ਦੀ ਨਾ ਇਹ ਵੀ ਵਹੀਕਲ ਵਧੀਆ।
ਹੂੰ ਹੂੰ, ਅੱਛਾ ਅੱਛਾ ਓਕੇ ਓਕੇ ਠੀਕ ਹੈ ਭਾਜੀ ਓਕੇ।
ਹੂੰ।